ਜੀ ਸਤਿ ਸ਼੍ਰੀ ਅਕਾਲ।
ਹੋਰ ਕਿਉਂ।
ਕੀ ਕੀ ਹਾਲ ਚਾਲ।
ਬਸ ਵਧੀਆ ਵਧੀਆ ਆਪ ਸੁਣਾਓ ਹੋਰ ਕਿਵੇਂ ਹੋ? ਕੀ ਬਣਾ ਲਿਆ-ਖਾ ਲਿਆ ਕੀ- ਕੀ ਬਣਾਇਆ ਅੱਜ ਤੁਸੀਂ ਅੱਛਾ ਅੱਜ ਵਰਤ ਹੈ।
ਅੱਜ ਸਭ ਦਾ ਵਰਤ ਰਖਾਇਆ ਜੇ, ਅੱਜ ਬਸ ਪੋਹਾ ਬਣਾਇਆ ਸੀ ਸਵੇਰ ਨੂੰ।
ਅੱਛਾ ਹੈਲਦੀ ਹੁੰਦਾ ਹੈ ਪੋਹਾ ਖਾਣਾ ਚਾਹੀਦਾ।
ਪਰ ਪੋਹੇ ਨਾਲ ਪੇਟ ਨਹੀਂ ਭਰਦਾ ਨਾ ਪੋਹਾ ਤਾਂ ਬਸ ਚਿਟਚੈਟ ਹੈਗਾ ਖਾਣ ਵਾਸਤੇ।
ਮੈਂ ਵੀ ਦਾਲ ਚੌਲ ਬਣਾਏ ਸੀ। ਆ ਸਵੇਰੇ ਅਸੀਂ ਬਣਾਏ ਸੀ ਕਹਿੰਦੇ ਨੇ ਉਹ ਬੇਸਣ ਵਾਲੀ ਰੋਟੀਆਂ ਤੇ। ਓ ਦੁਪਹਿਰੇ ਬਣਾਏ ਸੀ। ਦਾਲ ਚੋਲ, ਦਾਲ ਚੋਲ। ਛੋਲੇ ਦੀ ਦਾਲ ਨਾਲ ਚੋਲ।
ਹਾਂ ਮੈਂ ਛੋਲਿਆਂ ਦੀ ਦਾਲ ਦੀ ਖਿਚੜੀ ਸੋਚ ਦੀ ਪਈ ਹਾਂ ਬਣਾਉਣਾ।
ਦਾਲ ਸਵਾਦ ਬੰਦੀ ਹੈ। ਸੁੱਕੀ ਸੁੱਕੀ ਸਵਾਦ ਲੱਗਦੀ ਹੈ। ਨਾਲ ਚਟਨੀ ਯਾ ਘਿਓ ਹੈ।
ਨਾਲ ਰੋਟੀਆ ਪਾ ਲਵਾਂਗੇ। ਉੱਪਰੋਂ ਦਹੀਂ ਲੈ ਲਵਾਂਗੇ, ਥੋੜਾ ਜਿਹਾ ਸਲਾਦ ਕੱਟ ਲਾ ਗੇ।
ਹਾਂ ਸਵਾਦ ਲੱਗਦੀ ਹੈ। ਸੁੱਕੀ ਸੁੱਕੀ ਗਿੱਲੀ ਗਿੱਲੀ ਸਵਾਦ ਨਹੀ ਲਗਦੀ। ਗਿੱਲੀ ਗਿੱਲੀ ਬਹੁਤ ਘੱਟ ਸਵਾਦ ਆਉਂਦੀ ਹੈ। ਮੈਂ ਤੇਰੀ ਮੈਮ ਨੂੰ ਫੋਨ ਕਰਾਂ?
ਬਿਲਕੁਲ ਡਰਾਈ ਬਣਾਉਂਦੀ ਹੈਂ। ਖਿਚੜੀ ਮੈਂ ਕਦੀ ਵੀ ਗਿੱਲੀ ਨੀ ਬਣਾਈ?
ਸਾਡੇ ਮੇਰੇ ਸਹੁਰੇ ਪਰਿਵਾਰ ਚ ਹਾਂ ਮੇਰੇ ਸਹੁਰੇ ਪਰਿਵਾਰ ਸਾਰੇ। ਪਾਣੀ ਬਣਾਉਂਦੇ ਆ ਖਿੱਚੜੀ ।
ਹਾਏ ਹਾਏ ਬਿਮਾਰਾ ਵਾਲੀ। ਸਾਡੇ ਬੱਚੇ ਦੇਖ ਕੇ ਕਹਿਣ ਗੇ ਮੰਮਾ । ਅਸੀਂ ਨਹੀਂ ਖਾਣੀ ਤੂੰ ਹੀ ਖਾ ਲੇ।
ਪਤਲੀ ਪਤਲੀ ਖਿਚੜੀ ਬਣਾਉਂਦੇ ਮੇਰੇ ਸੁਹਰੇ ਪਰਿਵਾਰ ਚ ਚਾਰ ਦਾ ਮਸਾਲਾ ਤੜਕਾ ਤੁੜਕਾ ਲਾ ਕੇ ਬਣਾਉਂਦੇ ਆ। ਤੇ ਮੇਰੇ ਜਿਹੜੇ ਪੇਕੇ ਪਰਿਵਾਰ ਤੇ ਨਾ ਉਹ ਸੁੱਕੀ ਸੁੱਕੀ ਬਨਾਉਂਦੇ ਸਾਰੇ। ਬਣਾ ਦਾਲ ਚਟਨੀ ਨਾਲ ਧਨੀਆ ਪੁਦੀਨੇ
ਜਿਵੇਂ ਤੁਹਾਡੇ ਦੇ ਕੇ ਪਰਿਵਾਰ ਵਿਲਗੇ ਹੈਗੇ ਆ।
ਹਾਂ ਦਹੀਂ ਹੋ ਗਈ ਨਾਲ ਦੇਸੀ ਘਿਓ ਹੋ ਗਿਆ ਜਾਂ ਮੱਖਣ ਹੋ ਗਿਆ ਤਾਂ ਅੱਛ ਸਦ ਲ ਖਿਚੜੀ ਚਾਰ ਦਾ ਮਸਾਲਾ ਹੋਏ ਸਵਾਦ ਲੱਗਦੀ ਹੈ ।ਅੰਬ ਦਾ ਚਾਰ ਹੋਏ ਲਾ
ਚਾਰ ਕੋਈ ਵੀ ਹੋਏ ਨ ਮਿਲਕਿਆ ਹੋਵੇ
ਹਾਂ। ਦਾ ਡ ਪੈਦਾ ਚੀਜ਼ਾਂ। ਮੈਂ ਸੁੱਕੀ ਬਣਾਉਂਦੀ ਆ ਤੇੂੰ ਆਪਣੇ ਲਈ ਬਣਾਦੀ ਆ ਸਲੀ ਖਦੇ ਆ ਪਤਲੀ ਪਤਲੀ ਤੜਕੇ ਵਾਲੀ ਆਪਲੀ ਆਪਣੇ ਸੁੱਕੀ ਬਣਾਾਨਣੀ ਆ ਇਸ ਕਰਕੇ ਬਣਦੀ ਆ ਸਵਾਦ ਬਣਦੀ ਟਸਟ ਵੀ ਬਣਦੀ ਆ ਹੋਰ ਕਿ ਮਾਰਕਿਟਕਟ ਨੀ ਤੁਸੀਂ ਉਹ ਤੁਹਾਡਾ ਜਿਹੜਾ ਇੱਕ ਫੋਨ ਖਰਾਬ ਸੀ ਉਹ ਠੀਕ ਹੋ ਗਿਆ। ਦੱਸੋ ਸਾਡੀ ਬੇਟੀ ਤੇ ਬੈਠੀ ਦੀ ਐ ਸਮਾਨ ਖ਼ਰਾਬ ਕਰਨ ਲੱਗੀ ਦੀ ਐ ਹਮ ਹੈ ਤੁਹਾਡੀ ਆਵਾਜ਼ ਬੜੀ ਸਲੋ ਆ ਗਈ ਹੈ।
ਹੈਲੋ।
ਹੈਲੋ।
ਨਾਲ ਹੀ ਆਵਾਜ਼ ਦੇ
ਸੁਣ ਆ ਰਹੀ ਹੈ ਨਾਲ
ਅੱਛਾ, ਅੱਛਾ। ਹੈ।
ਤ ਖਾਲ ਖਿਚੜੀ
ਬਸ, ਬਸ ਤੁਸੀਂ ਖਾਓ।
ਸਾਡੀ ਆਵਾਜ਼ ਨਹੀਂ ਜਾਣੀ
ਕੀ ਕਰ ਰਹੀ ਹੈ।
ਹੁਣ ਆ ਰੈਈ।
ਹੁਣ ਫੁਲਕੇ ਲਾਓਗੇ ਖਾਲੀ ਖਿਚੜੀ ਖਾਲੀ ਖਿਚੜੀ ਸਵਾਦ ਲੱਗਦੀ ਹੈ ਵੈਸੇ ਤੇ
ਨਾ, ਨਾ ਫੁਲਕਿਆਂ ਹ ਰਫ ਫੜਨੀ ਜ ਤੁਸੀਂ ਰੜੀ ਬਣਾ ਲਿੱਤੀ ਫਿਰ ਫੁਲਕਿਆਂ ਦਾ ਰਫੜ ਕੇ ਫੁਕੇ ਫੁਲਕੇ ਫਿਰ ਖਾਵਾਂਗੇ ਕਿਸ ਸੁਣਾ
ਹੋ ਤੇ ਹੈਈ। ਹੈ ਨੀਲੀ ਚੀ ਨਾ ਫੁਲਕੇ ਸਵਾਦ ਲੱਗਦੇ ਪਰ ਸੁੱਕੀ ਸੁੱਕੀ ਨਾਲ ਨਹੀਂ ਸੁੱਕੀ ਸੁੱਕੀ ਨਾਲ ਦਹੀਂ ਦਹੀ ਦੇ ਦੋ ਬਾੱਲ ਕਾਫ਼ੀ ਆ।
ਹਾਂ ਮੈਂ ਹੁਣ ਤਾਂ ਦਾਂ ਬਣਾਉਦੀ ਨਾ ਬਹਿਲਾਂ ਦਾ ਮਹਿਲਾਂ ਵਾਸਤੇ ਸੁਣਾਉਦੀ ਪਆਂ ਹੁਨੇ ਤਾਂ
ਸਹੀ ਗੱਲ ਆ।
ਅੰਗੜ ਨਾ ਕ ਜਿਹੜੀ ਤੇ ਮੁੋੇ ਹੋਈ ਹੈ ਨਾ ਉਹਦੇ ਚੜ ਵੀ ਦਾਲ ਕੇ ਬਣਾਾਂਗੇ ਤੇ ਥੋੜਾ
ਪੂਣਾ ਗ ਸਈ ਬਣਦੀ ਆ ਇਕਦਮ ਨੀ ਬਣਦੀ ਇਕਮ ਪਹਿਲੇ ਦਾਲ ਪਹਿਲੇ ਉਬਾਲਣੀ ਪੈਂਦੀ ਫਿਰ ਉਹ ਨਾ ਦਾਲ ਸਾਰੀ ਘੁਲ ਜਾਂਦੀ ਆ ਘੜੀ, ਘੁੜੀ ਦਾਲ ਲੱਗਦੀ ਹੈ ਚੋਲਾਂ ਦੇ ਵਿੱਚ ਤੇ ਤਾਂ ਕਰਕੇ ਹੈ। ਹਾਂ ਦਾਲ ਉਬਾਲ ਕੇ ਫਿਰ ਸੁੱਕੀ ਸੁੱਕੀ ਖਿਚੜੀ ਬਣਾਉਂਦੇ ਨਾ ਕਈ ਲੋਕੀ ਦਾਲ ਉਬਾਲ ਕੇ ਉਹ ਦਾਲ ਦਾ ਪਾਣੀ ਵਿੱਚ ਪਾ ਲਿੰਦੇ ਖਿਚੜੀ ਵਿੱਚ ਹੀ ਪਰਿਰ ਫੇਿਰ ਵੀ ਦਾਲ ਨਾ ਘੁਲ ਜਾਂਦੀ ਹੈ ਉਹ ਜੋ ਭਿਓ ਕੇ ਬਣਾਉ ਨਾ ਉਹ ਦਾਲ ਵਿੱਚ ਅਲੱਗ ਦਿਖਦੀ ਹੈ ਵੱਖਰੇ ਵੱਖਰੀ ਦਾਲ ਦਾ। ਦਾਣਾ ਦਿਖਦਾ ਹੈ ਕਿ ਹਾਂ ਦਾਲ ਹੈਗੀ ਹੈ
ਅਸੀਂ ਤਾਂ ਓਈ ਖਾਈ ਦੀਏ ਖੜੀ- ਖੜੀ ਦਾਲ ਹੁੰਦੀ ਏ। ਮੇਰੇ ਬੱਚਿਆਂ ਨੂੰ ਤੇ ਓਈ
ਸੁਵਾਦ ਓਈ ਲੱਗਦੀ ਐ।
ਹਾਂ, ਮੇਰੇ ਬੱਚੇ ਏਸ ਤਰਾਂ ਦਾ ਐਕਸਪੈਰੀਮੇਂਟ- ਤਾਂ ਨੀ ਐਕਸਪੈਰੀਮੈਂਟ ਕਰ ਦਿੱਤਾ ਨਾ ਖਾਂਦੇ ਵੀ ਰੇਣਗੇ ।
ਸਾਡੇ ਘਰ ਵੀ ਸਾਰੇ ਓਹੀ ਖੁਸ਼ ਹੋ ਕੇ ਖਾਂਦੇ ।ਔ ਮੇਰਾ ਛੋਟਾ ਭਰਾ ਦਾ ਚੋਲ ਵਗੈਰਾ ਵੈਸਾ ਖਾਂਦਾ ਨੀ ਐ। ਜੇ ਖਾਵੇ ਤਾਂ ਕਹੇਗਾ ਪਿਆਜ ਨਾ ਪਾਣਾ ਬਿਲਕੁਲ ਵੀ ਉਵੇੈਂ ਰੁੱਖੇ ਪਿਆਜ ਖਾ ਜਾਏਗਾ ਮੋਮੋਸ ਨਾਲ। ਪਰ ਉਵੇ ਕਹੈਗਾ। ਮੈਂ ਪਿਆਜ, ਹਾਂ- ਉ ਰੁੱਖੇ ਕੱਚੇ ਪਿਆਜ ਖਾਏਗਾ ਮੋਮੋਸ ਲਿਆਗਾ। ਉਨੂੰ ਜਰ ਉਨੂੰ-
ਇਕ ਦਮ ਵੇਖਿਆ।ਹਾਂ, ਕਈ ਬੱਚੇ ਦੇਖੇ ਮੈਂ ਤਾਂ ਏਸ ਤਰਾਂ ਦੇ
ਹਾਂ, ਓ ਜ਼ਰੂਰ ਕਰੇਗਾ। ਪੈਲੇ ਪਿਆਜ ਡਾਲ ਦੋ ।ਉਹ ਘਰ ਜਿਵੇਂ ਚੋਲ ਬਣਾਵਾਂਗੇ ਨਾ ਪਿਆਜ਼ਾਂ ਲੇ ਫੇਰ ਓ ਕਏਗਾ ਪਿਆਜ ਨੀ ਖਾਣੇ ਐ ।ਪਿਆਜ ਕਿਉਂ ਪਾਏ ਨੇ ਚੋਲਾਂ 'ਚ ਮੈਂ ਚੋਲ ਈ ਨੀ ਖਾਣੇ ।ਮੈਨੂੰ ਕੁਛ ਹੋਰ ਬਣਾ ਕੇ ਦੋ। ਉਦਾ ਇਹ ਬੜਾ ਚੱਕਰ ਰੇਂਦਾ ਆ।
ਹਾਂ, ਕਿਸੇ -ਕਿਸ ਦੇ- ਟੈਸਟ ਹੋਂਦ ਨਾ ਆਪਣਾ
ਮੰਮੀ ਕਹਿੰਦੀ ਓਏ ਤੂੰ ਪਿਆਜ ਖਾਣਾ ਕੱਚੇ ਮੋਮੋ'ਚ। ਹੁਣ ਪਿਆਜ ਤੋਂ ਕੀ ਹੁੰਦਾ ਹੈਗਾ। ਤੂੰ ਸੰਤ ਬਣਿਆ।
ਤੇ ਬੜੇ ਔਖੇ ਖਾਂਦਾ ਐ।ਚੋਲ ਤੇ ਓ ਛੋਟਾ ਵਲਾ ਖਾ ਕੇ ਖੁਸ਼ ਈ ਨੀ ਐ।
ਹਾਂ, ਮੈਨੂੰ ਵੀ ਚੋਲ ਨੀ ਚੰਗ ਲਗਦੇ। ਮੈਨੂੰ ਵੀ ਚੌਲ ਨਾ ਮਜਬੂਰੀ'ਚ ਖਾ ਲੈਂਦੀ ਆ। ਲੇਕਿਨ ਰੋਟੀ-
ਨਈ ਪਰ, ਮੈਂ ਤਾਂ ਚੋਲ ਖਾ ਲੈਣੀ। ਮੈਨੂੰ ਚੋਲ ਚੰਗੇ ਲਗਦੇ ।ਮੈਨੂੰ ਤੁਸੀਂ ਤਿਨੋਂ ਟੈਮ ਚੋਲ ਖਵਾ ਲਓ, ਮੈਂ ਖਾ ਲਾਂਗੀ।
ਨਾ ਮੇਰਾ ਟਿਡ ਭਰਨਾ।
ਨਈ ਮੈਂ ਤੇ ਖਾ ਲੈਂਦੀ ਆ। ਮੈਨੂੰ ਪਿਆਜਾ ਅਲੇ ਚੋਲ ਦੇ ਦੋ, ਫਿੱਕੇ ਬਣਾ ਦੋ, ਜਾਂ ਫੇਰ ਖਿਚੜੀ ਬਣਾ ਦੋ, ਮੈਂ ਸਭ ਖਾ ਲੈਂਦੀ ਆ ।ਸਾਡੇ- ਕਰ ਮੇਰੇ ਪਾਪਾ ਕਹਿੰਦੇ। ਹਾਂ, ਸਾਡੇ ਘਰ ਮੇਰੇ ਹੁੰਦੇ ਆ ਡੈਡੀ ਮੇਰੇ ਚੋਲ ਦਾ ਕੱਟਾ- ਕੱਟਾ ਲੈਂਦੇ ਸੀ ।ਪਤਾ ਕਿ ਇਨੇ ਚੌਲ ਖਾਣੇ ਈ ਖਾਣੇ ਆ। ਕੁੜੀਆਂ ਨੇ ਤਾਂ- ਬਜ਼ਾਰੋਂ ਲਿਆਗੀ ਜਾ ਕੇ। ਤੇ ਹੁਣ ਸਾਡੇ ਘਰ ਆਂਦਾ ਈ ਨੀ ।ਚੋਲ ਬੜੇ ਘੱਟ ਆਂਦੇ। ਕਿਉਂਕਿ- ਕੀ ਪਤਾ ਡੈਡੀ ਨੂੰ ਹੁਣ ਕੋਈ ਖਾਣ ਵਾਲਾ ਹੈ ਈਨੀ। ਛੋਟਾ ਭਰਾ ਖਾਂਦਾ ਨੀ ਏ ਵੱਡਾ ਘੱਟ ਵੱਧ ਈ ਖਾਂਦਾ। ਮੰਮੀ ਵੀ ਘੱਟ ਵੱਧ ਈ ਖਾਂਦੀ । ਡੈਡੀ ਤੇ ਖਾ ਕੇ ਮੇਰੇ ਖੁਸ਼ ਈ ਨੀ ਏ । ਦੋ ਦਾੜਾ ਕਰਕੇ ਏਕ ਕਲਾਂ ਕਰਕੇ ਇਸ- ਹਾਂ, ਮੇਰੀ ਸੱਸ ਥੱਲੇ ਲੇਟੀ ਦੀ ਏ ।ਸ਼ੂਗਰ ਦਿੱਕਤ ਹੈਗੀ ਏ। ਕਦੇ ਸ਼ੂਗਰ ਘੱਟ ਹੋ ਜਾਂਦੀ ਏ, ਕਦੀ ਸ਼ੂਗਰ ਵੱਧ ਹੋ ਜਾਂਦੀ ਏ। ਤੇ ਇਸ ਕਰਕੇ ਓ ਆਰਾਮ ਨਾਲ ਬੈਠੀ ਵੀ ਮੈਂ ਰੋਟੀ ਕੇਂਦੀ ਅਜੇ ਮੈਂ ਖਾਣੀ ਨੀ ਮੈਂ ਚਲੋ ਫੇਰ ਰੁਕ ਕੇ, ਆਪੇ ਪਾ ਕੇ ਖਾ ਲਿਓ ।ਕਦੀ ਕੋਈ ਨੀ- ਪਲੇਟ'ਚ ਪਾ ਕੇ ਰੱਖ ਤੀ ਏ।ਦਾਲ ਕੋਲੀ' ਚ ਪਾ ਕੇ ਨਾਲ ਫੁਲਕੇ ਦੋ ।ਕੁਛ ਰੱਖ ਆਈ ਆਭ ਰੋਟੀਆਂ ਡੱਬੇ ਚ'
ਬੁੱਢੇ ਬੰਦਿਆਂ ਦੀ ਬੜੀ ਦਿੱਕਤ ਹੁੰਦੀ ਏ ਨਾ ।ਬੁੱਢਿਆਂ ਦੀ-
ਬੋਤ ਜ਼ਾਦਾ ਦਿੱਕਤ ਹੁੰਦੀ ਹੁਣ ਆਪਾਂ ਚੁੱਕ ਕੇ ਖਾਲੇਗੀ ਜਦੋਂ ਖਾਣਾ ਹੋਏਗਾ। ਫਿਰ ਕੀ ਕਰ ਸਕਦੇ ਆਂ।
ਕੀ ਕਰ
ਕੰਮ ਕਰ ਦਿੱਤਾ।
ਮੈਂ ਨਾ ਕਬੂਤਰਾਂ ਨੂੰ ਨਾ ਚ ਕਬੂਤਰ ਆਉਂਦੇ ਨੇ ਸਾਡੇ ਇੱਥੇ ਬੋਰ
ਹਾਂ
ਫੇਰ ਮੈਨੂੰ ਵੀ ਜਿਵੇ ਮੈਂ ਨਾ ਚੌਲ ਮੈਂ ਤਾਂ ਬਣਿਆ ਬ ਪਾਉਂਦੀ ਹ ਉਹਨਾਂ ਨੂੰ ਖਾਣ ਤੇ ਨਾ ਕਿਸੇ ਨੇ ਉਹਨ ਨੂੰ ਕਿਹਾ ਪਿੱਛੇ ਚੌਲ ਪਾਉਂਦੇ ਹੋ ਕੱਚੇ ਦਾ ਬਾਇਆ ਪਰੋ ਮੈਂ ਕਿਹਾ ਕੱਚੇ ਤੇ ਮੈਂ ਬਣਦੀ ਵੀ ਨ ਉਹ ਫੇਰ ਕੱਚੇ ਚੌਲ ਨੀ ਖਾਂਦੇ।
ਪਾਲਣ ਦੀ ਸਾਡੇ ਤਾਈ ਹੈ ਨਾ ਇੱਧਰ ਸਾਡੀ ਜਆਇੰਟ ਫੈਮਲੀ ਤਾਂਹੀ ਪਤਾ ਨੀ ਉਹ ਉਹਨ ਉਹਨ ਦੇ ਚਿਰਵੜੇ ਹੁੰਦੇ ਹੈ ਪੋਹੇ ਧੋਂਦੇ ਆ ਪੋਹੇ ਪੋਹੇ ਕੱਚੇ ਪੋਹੇ ਵੀ ਸਾਡੀ ਤਾਈ ਪਾ ਦਿੰਦੀ ਹੈ ਚੌਲ ਵੀ ਪਾ ਦਿੰਦੀ ਹੈ ਕੱਚੇ ਭਣੇ ਦੇ ਚੌਲ ਵੀ ਪਾ ਦਿੰਦੀ ਹੈ ਸਭ ਕੁਛ ਪਾ ਦਿੰਦੀ ਆ ਆਟਾ ਊਟਾ ਤੇ ਗਲਹਿਰੀਆਂ ਖਾ ਜਾਂਦੀਆਂ ਨੇ ਕੁਛ ਕਬੂਤਰ ਖਾ ਜਾਂਦੇ ਨੇ।
ਹਾਂ ਉਹ ਨ ਪੁੁੱਦੀ ਪਈ ਸੀਗੀ ਮੇਰੇ ਮੈਂ ਕੱਢਿਆ ਸੀ ਚੌਲ ਉਹ ਕਿਹਾ ਸੀ ਚੌਲ ਦੂ ਕੇ ਚੌਲ ਕੱਡੇ ਸੀ ਗਣ ਪਏ ਹੋਏ ਨੇ ਮੈਂ ਸੋਚਾ ਕੀ ਬਣਾ ਕੇ ਪਾਵਾਂ ਜਾਂ ਇਸ ਤਰ੍ਹਾਂ ਹੀ ਪਾ ਦਾ।
ਨਹੀਂ ਥੋੜੇ ਬਹੁਤ ਪਹਿਲੇ ਕੱਚੇ ਪਾ ਕੇ ਦੇਖੋ ਕਬੂਤਰ ਕੱਚੇ ਚੋਲ ਖਾ ਲੈਂਦੇ ਵੈਸੇ ਤੇ
ਕਿਸ ਨੇ ਮੈਨੂੰ ਕਿਹਾ ਕਿ ਉਹਨਾਂ ਦੇ ਗਲੇ ਇਸ ਲੱਕੇ ਨਾ ਮਰਨ ਦੀ ਵੀ ਦਿੱਕਤ ਹੋ ਜਾਂਦੀ ਹੈ ਕਿਉਂਕਿ ਗੱਲ ਚੁੱਗ ਜਾਂਣ ਦੀ ਕੱਚੇ ਚੋਲ ਦਾਲਾਂ ਬੂਲਾਂ ਤਾਂ ਇਸ ਤਰ੍ਹਾਂ ਹੁੰਦੀਆਂ ਨੇ ਨਾ ਉਹਨਾਂ ਨਾਲ ਕੋਈ ਤ ਤੋਰਨਾ ਨਹੀਂ ਹੁੰਦਾ ਗਾਲਾਂ ਦਾ। ਕਹਿੰ ਜਾਾਬਲਾ ਤਾਂ ਕੋਨਾ ਹਦਾ ਨਾ ਦੁਬ ਜਾ ਗਲੇ ਮੈਂ ਕਿਹਾ ਹ ਹਾ ਬੜਾ ਹੀ ਮਲ ਆਇਆ
ਹਾਂ ਨਹੀਂ ਬਟ ਸਾਡੀ ਤਾਈ ਤਾਂ ਪਾ ਦਿੰਦੀ ਹੈ ਕੱਚੇ ਚੌਲ ਵਗੈਰਾ ਗਲਹਿਰੀਆਂ ਖਾ ਜਾਂਦੀਆਂ ਨੇ ਕੁਛ ਕਬੂਤਰ
ਪਹਿਲੀ ਵਾਰੀ ਸੁਣਿਆ ਮੈਂ ਉਹ ਮਮੋ ਵੀ ਚਾਵਲ ਫਿਰ ਮੈਂ ਕਿਹਾ ਲੋਕੀ ਬਾਜਰਾ ਕਹਿੰਦੇ ਬਾਜਰਾ ਲਿਆਓ। ਬਾਜਰਾ ਦਾ ਕੋਈ ਨਕੀਲਾ ਕੋਨਾ ਥੋੜੀ ਨਾ ਹੁੰਦਾ ਚਾਵਲਾਂ ਵਿੱਚ ਨਕੀਲਾ ਕੋਨਾ ਹੁੰਦਾ।
ਹਾਂ। ਸਭ ਕੁਛ ਪਾ ਦਿੰਦੀ ਹਾਂ ਜੋ ਬਚਦਾ ਕੱਚਾ ਕੁੱਚਾ ਅਸੀਂ ਪਾ ਦਿੰਦੇ ਹਾਂ।
ਹਾਂ ਮੈਂ ਪਾ ਕੇ ਦੇਖਾਂਗੀ ਅੱਜ ਖਾ ਲੈਗੇ ਤੇ ਫਿਰਾਂਗਾ
ਹਾ ਇੱਕ ਮੁੱਠੀ ਪਾ ਕੇ ਦੇਖਣਾ ਅਗਰ ਜੇ ਖਾ ਲਣਗੇ ਤੇ ਫੇਰ ਬਾਅਦ ਚ ਹੋਰ ਪਾ ਦੇਣਾ ਫਿਲਹਾਲ ਤੇ ਖਾ ਲੈਂਦੇ ਆ
ਖਾ ਲੈਗੇ ਰਾਂਗੇ ਦਾ ਉਹਨਾਂ ਨੂੰ ਵਿਚਾਰਿਆ ਨੂੰ ਜਾਨਾ ਚਾਹੀਦਾ
ਉਹ ਤਾਂ ਹੈ ਹੀ ਹੈ ਖਾ ਲੈਂਦੇ ਨੇ ਦਾਣਾ ਕਿਵੇ ਫਸੇ ਕਹਿੰਦੇ ਅੰਦਰ ਦੇ ਰ ਇੱਕ ਟੋਮੈਟਿਕ ਕੁਝ ਨਾ ਕੋਈ ਮਸ਼ੀਨ ਤਾਂ ਹੁੰਦੀ ਹੈ ਜਿ ਮਤਲਬ ਉਹ ਆਪਣੀ ਰੋਟੀ ਬਚਾ ਕੇ ਰੱਖਦੇ ਨੇ। ਕਿਸ ਸਾਨੂੰ ਨਹੀਂ ਮਿਲੀ ਆਦੇ ਆਦੇ ਘਰੋਂ। ਉਹ ਹਾਂ ਹੁੰਦੀ ਇਹ ਚ ਕੁਛ ਨਾ ਕੁਛ ਇਹੋ ਜਿਹੀ ਹੁੰਦੀ ਹੈ ਵੀ ਅਗ ਸਾਨੂੰ ਰੋਟੀ ਨਹੀਂ ਮਿਲੀ ਕਈ ਸੀ ਅਸੀਂ ਉਹਨ ਢਿਡ ਭਰ ਲਵਾਂਗੇ। ਬੜਾ ਫ਼ਰਕ ਪੈ ਜਾਂਦਾ ਹੈ ਇਸ ਕਰਕੇ ਹੋਰ ਦੱਸੋ
ਬਸ ਹੋਰ ਸਭ ਵਧੀਆ।
ਹਾਂ ਮੈਂ ਵੀ ਕ ਕਿਹਾ ਸੀ, ਮੈਂ ਕਿਹਾ ਚਲੋ ਮੈਂ ਹੀ ਫੋਨ ਕਰਦੀ ਹਾਂ ਪੁੱਛਾਂ ਕਿੱਦਰ ਕਿਤੇ ਬਾਹਰ ਘੁੰਮਣ ਕਿ ਨਹੀਂ ਚਲੇ ਗਿਏ।
ਹੋਰ ਬੜਾ ਹੀ ਚਿਰ ਹੋ ਗਿਆ ਸੀ, ਫਿਰ ਮੈਂ ਕਿਹਾ ਚਲੋ ਅਜ ਮੈਂ ਤਾਂਹੀ ਤੇ ਮੈਂ ਮਿਸ ਕਾਲ ਮਾਰੀ ਤੇ ਤੁਹਾਡਾ ਫੋਨ ਆਇਆ।
ਹਾਂ ਮੈਂ ਇਹ ਕਹਿ ਇੰਨੇ ਦਿਨ ਹੋ ਗੱਲ ਨੀ ਹੋਈ, ਫੇਰ ਮਿਸ ਕੋਲ ਵੇਖ ਕੇ ਤੇ ਮੈਂ ਕਿਹਾ ਚੱਲ ਮ
ਮੈਂ ਕਿਹਾ, ਜਦੋਂ ਜਿੱਦਰ ਕਿੱਥੇ ਬਿਜ਼ਲੀ ਹੋਣਗੇ ਤਾਂ ਫੇਰ ਕੱਟ ਦੇਣਗੇ। ਫਿਰ ਫੋਣ ਆ ਜਾਏਗਾ ਕਰਕੇ ਦੇਖ ਲੈਣ ਗਿਆ। ਨਾ ਕੀ ਐ ਤੁਹਾਡਾ? ਤੁਸੀਂ ਬੜਾੁ ਬੜਾ ਦਿਲ ਖ਼ੁਸ਼ ਹੋਇਆ ਅੱਜ ਗੱਲ ਕਰਕੇ
ਮੇਰਾ ਵੀ ਚਲੋ ਤੁਹਾਨੂੰ ਕਰਦੀ ਆ, ਬਾਅਦ ਚ ਕਾਲ
ਠੀਕ ਹੈ, ਓਕੇ ਜੀ ਸਤਿ ਸ਼੍ਰੀ ਅਕਾਲ ਜੀ।